ਹੋਰ ਠੀਕ- ਠਾਕ
ਹਾਂਜੀ ਸਭ ਵਧੀਆ
ਕੋਣੀ ਚਾਹ ਬਣਦੀ, ਬਸ ਵਧੀਆ ਹਾਂ ਕੀ ਕਰਦੇ ਸੀ
ਹੈਲੋ? ਬਸ ਜੀ ਬੈਠੇ ਸੀ ਫਰੀ ਮੈਂ ਕਿਹਾ ਚਲੋ ਫਰੈਂਡ ਨਾਲ ਗੱਲ ਕਰ ਲਈਏ ਹਾਂਜੀ ਮੈਂ ਕਿਹਾ ਫਰੀ ਬੈਠੇ ਸੀ
ਹਾਂ ਫਰੀ ਬੈ
ਹੈਲੋ, ਹਾਂਜੀ-ਹਾਂਜੀ ਆ ਰਹੀ ਆਵਾਜ਼
ਹਾਂਜੀ ਆਵਾਜ਼ ਆ ਰਹੀ ਹੈ ਜੀ
ਅੱਛਾ ਜੀ, ਹੋਰ ਤੁਸੀਂ ਦੱਸੋ ਕੀ ਕਰ ਰਹੇ ਸੀ ਹਾਂਜੀ-ਹਾਂਜੀ, ਲੰਚ ਕਰ ਲਿਆ, ਹੋ ਗਿਆ ਜੀ ਤੁਸੀਂ ਦੱਸੋ ਤੁਹਾਡਾ ਹੋ ਗਿਆ ਲੰ, ਲੰਗਰ ਪਾਣੀ ਹੋ ਗਿਆ
ਚੱਕ ਲਿਆਂ ਤੁਸੀਂ
ਹੈਲੋ, ਆਵਾਜ਼ ਬੜੀ ਰੁਕ- ਰੁਕ ਕੇ ਆ ਰਹੀ ਤੁਹਾਡੇ, ਹੁਣ ਆਈ ਆ
ਨੈਟਵਰਕ ਇਸ਼ੂ ਹੋਣਾ, ਮੈਂ ਇਹ ਪੁੱਛ ਰਿਹਾ ਸੀ ਮੈਂ ਕਿਹਾ ਲੰਗਰ ਪਾਣੀ ਛੱਕ ਲਿਆ ਤੁਸੀਂ
ਹਾਂਜੀ-ਹਾਂਜੀ ਛੱਕ ਲਿਆ ਜੀ, ਛੱਕ ਲਿਆ, ਤੁਸੀਂ ਦੱਸੋ ਤੁਸੀਂ ਛੱਕ ਲਿਆ
ਨਹੀਂ ਜੀ ਨਹੀਂ ਛਕਣਾ ਹਜੇ ਤਾਂ ਲੇਟ ਹੋ ਗਿਆ ਅੱਜ ਅਸੀਂ
ਅੱਛਾ-ਅੱਛਾ ਬੀਜੀ ਸੀਗੇ ਤਾਂ ਲੇਟ ਹੋ ਗਏ
ਹਾਂਜੀ-ਹਾਂਜੀ ਆਫਿਸ ਚ ਕੰਮ ਦੇ ਵਿੱਚ ਬੀਜੀ ਸੀ ਤਾਂ ਕਰਕੇ
ਅੱਛਾ ਜੀ ਅੱਛਾ, ਹੋ ਜਾਂਦਾ ਕਈ ਵਾਰੀ ਨਾ ਆਫਿਸ ਵਿੱਚ ਕੰਮ ਜ਼ਿਆਦਾ ਤੇ ਆਪਾਂ ਲੰਚ ਵੀ ਨਹੀ ਕਰ ਪਾਂਉਦੇ
ਬਿਲਕੁਲ ਜੀ ਬਿਲਕੁਲ
ਹਾਂਜੀ, ਹੋਰ ਬਸ ਵਧੀਆ ਜੀ ਨਹੀਂ ਜੀ ਨਹੀਂ ਗਰਮੀ ਬਹੁਤ ਹੈ ਹਾਂਜੀ ਤੇ
ਤੇ ਜੇ ਗਰਮੀ ਬਹੁਤ ਹੈਗੀ ਤਾਂ ਸ਼ਿਮਲੇ ਵੀ ਸ਼ਿਮਲੇ ਕੀ ਕਹਿਣੇ ਹੋ
ਸ਼ਿਮਲੇ ਵੱਲ ਨਿਕਲੇ ਹਨਾ। ਨਾ ਕਿ ਮੇਰੇ ਹਸਬੈਂਡ ਜਿਹੜੇ ਹੈਗੇ ਉਹ ਨਾ ਘੁੰਮਣ ਫਿਰਨ ਚ ਉਹ ਨੀ ਕਰਦੇ ਨਾ ਜਾਈਦਾ ਤਾਂ ਉਹਨਾ ਨੂੰ ਪਸੰਦ ਹੈ ਤੇ ਨਾ ਹਾਂਜੀ ਨਾ ਜਾ ਸਾਨੂੰ ਲੈ ਕੇ ਜਾਂਣਦੇ ਉਹ ਕਹਿੰਦੇ ਏਦਾਂ ਬਰਫੀਲੀ ਜਿਹੜੀ ਜਗ੍ਹਾ ਹੁੰਦੀ ਹੈ ਨਾ
ਹਾਂਜੀ
ਜਿਹੜੀ ਬਰਫੀਲੀ ਜਗ੍ਹਾ ਹੁੰਦੀ ਹੈ ਨਾ ਉਹਦੇ ਤੇ ਜਿਆਦਾ ਮੱਤਲਬ ਇਹ ਹੁੰਦਾ ਕੀ ਪਹਾੜ ਗਿਰ ਜਾਂਦੇ ਤੇ ਕਹਿੰਦੇ ਕਈ ਵਾਰੀ ਬਾੜ ਆ ਜਾਂਦੀ ਹੈ
ਅੱਛਾ ਜੀ ਫਿਰ ਤੁਸੀਂ ਬਰਸਾਤਾਂ ਤੁਸੀ ਤੁਸੀਂ ਬਰਸਾਤਾ ਜੇ ਨਾ ਜਾਓ ਜਿਹੜੇ ਹੁਣ ਮੌਸਮ ਸਤੰਬਰ ਚ ਜਾਂ ਅਕਤੂਬਰ ਨਵੰਬਰ ਚ ਜਾਓ ਤੁਸੀਂ ਉਦੋਂ ਵੈਦਰ ਵੀ ਵਧੀਆ ਹੁੰਦਾ ਬਰਸਾਤ ਵੀ ਨਹੀਂ ਹੁੰਦੀਆਂ ਲੈਂਡਸਲਾਈਡ ਵੀ ਘੱਟ ਹੁੰਦੀਆਂ ਨੇ
ਹਾਂਜੀ ਹਾਂਜੀ ਜਾ ਸਕਦੇ
ਟੂਰ ਤਾਂ ਨਾਜ ਹਾਂਜੀ ਘੁੰਮਣਾ ਫਿਰਨਾ ਤਾਂ ਚਾਹੀਦਾ ਹੈ ਲਾਈਫ 'ਚ
ਚਾਹੀਦਾ ਹੈ ਹਾਂਜੀ ਮੇਰੇ ਬੱਚੇ ਵੀ ਕਹਿੰਦੇ ਆ ਵੀ ਪਾਪਾ ਕਿਤੇ ਲੈ ਕੇ ਨਹੀਂ ਜਾਂਦੇ ਘੁੰਮਣ ਫਿਰਨ ' ਉਹਨਾਂ ਦਾ ਮਤਲਬ ਇਹੀ ਹੈ ਉਹ ਇਹੀ ਸੋਚਦੇ ਹੈ ਵੀ ਅਸੀਂ ਬਾਹਰ ਨਿਕਲਾਂਗੇ ਤੇ ਕੁਛ ਨਾ ਕੁਛ ਹੋਜੂਗਾ ਜਿਵੇਂ ਮਤਲਬ
ਇੰਜੋਏਮੈਂਟ ਲਾਈਫ ' ਜ਼ਰੂਰੀ ਹੈ ਓਕੇ ਹਾਂਜੀ ਹਾਂਜੀ
ਤੇ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਅਸੀਂ ਬਾਹਰ ਨੂੰ ਨ ਨਿਕਲਾਂਗੇ ਕੁਛ ਹੋਰ ਹੋ ਜਾਣਾ ਏਦਾਂ ਹੋ ਜਾਣਾ ਓਦਾਂ ਹੋ ਜਾਣਾ ਏਦਾਂ ਹੀ ਸੋਚਦੇ ਰਹਿੰਦੇ ਜੇ ਅਸੀਂ ਕਿਤੇ ਕਹੀਏ ਵੀ ਵੀ ਲੈ ਕੇ ਚੱਲੋ ਹਾਂ ਹਾਂਜੀ ਉਹ ਹਾਂਜੀ ਉਹ ਕਹਿੰਦੇ ਨਹੀਂ ਤੁਸੀਂ ਘਰੇ ਰਹੋ ਘਰੇ ਹੀ ਆਪਣਾ ਏ ਸੀ ਲੱਗਿਆ ਹੈ ਵਧੀਆ ਤੇ ਇਹ ਸਭ ਕੁਛ ਹੈਗਾ ਜੇ ਲਾਈਟ ਨਹੀਂ ਹੈਗੀ ਇਨਵਰਟਰ ਹੈਗਾ ਅਤੇ ਘਰ ਹੀ ਇੰਜੋਏ ਕਰੋ ਜਿਹੜਾ ਅਸੀਂ ਖਾਣਾ ਪੀਣਾ ਘਰ ਹੀ ਲਿਆ ਦੂੰਗਾ ਤੁਹਾਨੂੰ
ਮਤਲਬ ਤੁਹਾਡੇ ਹਸਬੈਂਡ ਤੁਹਾਡੇ ਤੁਹਾਡੇ ਹਸਬੈਂਡ ਵਿੱਚ ਸਮਾਰਟ ਨੇ ਉਹ ਪੈਸੇ ਸੇਵਿੰਗ ਕਰਦੇ ਨੇ ਮਤਲਬ ਜੇ ਅਸੀਂ ਬਾਹਰ ਜਾਵਾਂਗੇ ਤਾਂ ਖਰਚਾ ਹੋਊਗਾ ਰਿਸਕ ਵੀ ਤੇ ਖਰਚਾ ਵੀ ਦੋਵੇਂ ਚੀਜ਼ਾਂ ਨੇ ਘਰੇ ਰਹੋ
ਉਹ ਮਤਲਬ ਹਾਂਜੀ ਨਹੀਂ ਖਰਚੇ ਤਾਂ ਐਵੇਂ ਮਤਲਬ ਖਰਚਾ ਤਾਂ ਘਰੇ ਵੀ ਕਰ ਦਿੰਦੇ ਆ ਜਿਹੜਾ ਕੁਛ ਬ ਬੱਚਿਆਂ ਨੇ ਖਾਣਾ ਆਈਸਕ੍ਰੀਮ ਵਗੈਰਾ ਉਹ ਵੀ ਗਰਮ 'ਚ ਕੋਈ ਫਰੂਟ ਹੋ ਗਿਆ ਉਹ ਕਹਿੰਦੇ ਤੁਸੀਂ ਘਰੇ ਬੈ ਕੇ ਖਾਓਗੇ ਬਾਹਰ ਨੀ ਜਾ ਬਾਹਰ ਕੇ ਤੇ ਰਿਸਕ ਹੈ
ਬਾਹਰ ਨੀ ਜਾਣਾ ਚਲ ਪਰ ਇਹ ਦੇਖੋ ਜੀ ਜੇ ਬਾਹਰ ਘੁੰਮਾਂਗੇ ਬਾਹਰਲਾ ਐਕਸਪੀਰੀਅੰਸ ਲਵਾਂਗੇ ਤਾਂਹੀ ਉਹ ਨੌਲੇਜ ਮਿਲਦੀ ਆ
ਹਾਂਜੀ ਮਿਲਦੀ ਹੈ ਹਾਂਜੀ ਹਾਂਜੀ ਹਾਂਜੀ ਮੈਂ ਵੀ ਉਹਨਾਂ ਨੂੰ ਇਹ ਗੱਲ ਕਹਿੰਦੀ ਹੁੰਦੀ ਹਾਂ ਤੇ ਬੱਚਿਆਂ ਨੂੰ ਚਲੋ ਆਪਾਂ ਨਹੀਂ ਗਏ ਸਾਨੂੰ ਨਹੀਂ ਪਸੰਦ ਪਰ ਬੱਚਿਆਂ ਨੂੰ ਤਾਂ ਪਸੰਦ ਹੈ ਤੇ
ਹਾਂ ਆਪਾਂ ਕਿਹੜਾ ਡੇਲੀ ਜਾਣਾ ਵਾ ਸਾਲ ਚ ਇਕ ਅੱਧਾ ਟ੍ਰਿਪ ਤਾਂ ਬੰਦਾ ਬਣਾ ਹੀ ਸਕਦਾ ਵਾ ਨਾ ਬੰਦਾ ਪੜਤ ਜ ਬਣਾਵੇ ਕਿਤੇ ਦੂਜੀ ਜਗ੍ਹ ਬਣਾ ਲਵੇ ਜਿਵੇ ਰਾਜਸਥਾਨ ਸਾਈਡ ਬਣਾ ਲਵੇ
ਹਾਂਜੀ ਹਾਂਜੀ ਹਾਂਜੀ! ਪਰ ਉਹਨਾਂ ਨੂੰ ਕਿਤੇ ਜਾਣਾ ਪਸੰਦ ਹੀ ਨਹੀਂ ਹੈਗਾ। ਜੇ ਅਸੀਂ ਕਹੀਏ ਬਈ ਅਸੀਂ ਜਾਈਏ। ਕਿਸੇ ਦੇ ਨਾਲ, ਫਿਰ ਕਹਿ ਦੋਗੇ, ਨਹੀਂ- ਨਹੀਂ ਏਦਾਂ ਨਹੀਂ ਜਾਣਾ ਕਿਸੇ ਦੇ ਨਾਲ ਵੀ ਨਹੀਂ। ਜਾਣਾ ਜਿਹੜਾ ਰਿਸਕ ਹੈ, ਉਹ ਤਾਂ ਰਿਸਕ ਹੀ ਹੈ। ਕਿਸੇ ਦੇ ਨਾਲ ਜਾਣ,
ਟਰੈਵਲ ਕਰਨਾ ਪਸੰਦ ਨਹੀਂ ਹੈਗਾ। ਮਤਲਬ ਉਹਨਾ ਨੂੰ, ਇੱਕ ਮਤਲਬ ਦਿਮਾਗ ਚ ਗੱਲ ਬੈਠੀ ਹੋਈ ਉਹਨਾਂ ਦੇ। ਨਾ ਕਿ
ਹਾਂਜੀ।
ਲੰਬਾ ਟਰੈਵਲ ਨਹੀਂ ਕਰਨਾ।
ਹਾਂਜੀ, ਜੇ ਆਪਾਂ ਕਹਿ ਦਇਏ ਬਈ। ਕਿਸੇ ਮਾ ਮਾਤਾ ਤੇ ਬਈ ਚੱਲਦੇ ਆ, ਦਰਸ਼ਨ ਕਰਕੇ ਆਉਂਦੇ ਹਾ। ਉਹਨਾਂ ਨੇ ਕਹਿਣਾ, ਨਹੀਂ ਮਾਤਾ ਤੇ ਆਪਣੇ ਘਰੇ ਪੂਜਾ ਕਰੋ, ਵਧੀਆ ਤਰ੍ਹਾਂ ਕਰੋ।
ਤੇ ਉਹ ਕਹਿੰਦੇ ਸਭ ਚੀਜ਼ਾਂ ਆਪਣੇ ਘਰੇ ਹੀ ਹੈ।
ਘਰੇ ਹੀ ਹੈ। ਹਾਂਜੀ, ਉਹ ਮਤਲਬ? ਵੀਡੀਓ ਇਹਦਾ ਦੀ, ਕਈ ਵਾਰੀ ਆਉਂਦੇ ਨਾ। ਦੇਖ ਲੈਂਦੇ ਆ ਜਿਵੇਂ, ਕੋਈ ਮਾਤਾ ਤੋਂ ਆ ਰਿਹਾ। ਏਸੀ ਐਕਸੀਡੈਂਟ ਹੋ ਗਿਆ। ਹੈਨਾ! ਕੋਈ ਪਹਾੜ ਚੋਂ ਗਿਰ ਗਿਆ, ਪੈਰ ਫਿਸਲ ਗਿਆ, ਕੋਈ ਖਾਈ ਚ ਗਿਰ ਗਿਆ।
ਮਤਲਬ ਮਾਇੰਡ ਚ ਉਹ ਚੀਜ਼ਾਂ ਸੈੱਟ ਹੋ ਗਈਆਂ ਨੇ। ਕਿ ਬਈ ਬਾਹਰ ਜਾਵਾਂਗੇ ਤੇ ਕੋਈ ਇੰਸੀਡੈਂਟ ਹੋ ਸਕਦਾ ਵਾ। ਮਾਇੰਡ ਦੇ ਵਿੱਚ ਆ ਚੀਜ਼ਾਂ ਨਾ, ਬਟ ਏਦਾਂ ਨਹੀਂ ਚਲੋ,
ਤੇ ਐਂਡ ਚ ਇਹੀ? ਹਾਂਜੀ-ਹਾਂਜੀ, ਤੇ ਉਹਨਾਂ ਦੇ ਮਾਈੰਡ ਚ ਨਾ ਇੱਕ ਬਟਨ ਜਾਂ ਫੀਟ- ਟੀ ਹੋ ਗਿਆ। ਕੇ ਏਦਾਂ ਕੁਛ ਹੋ ਜਾਣਾ ਜੇ ਅਸੀਂ ਬਾਹਰ ਨਿਕਲਾਂਗੇ। ਤੇ ਮੈਂ ਉਹਨਾਂ ਨੂੰ ਇਹ ਸਮਝਾਉਂਦੀ ਹਾਂ, ਇਹ ਤਾਂ ਰੱਬ ਦੇ ਹੱਥ ਹੀ ਹੈਗਾ। ਜੇ ਜਿਹੜਾ ਕੁਛ, ਹੋਣਾ ਤੇ ਘਰ ਵੀ ਹੋ ਹੀ ਜਾਣਾ।
ਮਤਲਬ ਹੁਣ ਤੁਹਾਡਾ ਇਹ ਹੈ ਕਿ। ਤੁਹਾਡੇ ਹਸਬੈਂਡ ਤੁਹਾਨੂੰ, ਹਿਲ ਸਟੇਸ਼ਨ ਤੇ ਨਹੀਂ ਲੈ ਕੇ ਜਾਣਗੇ। ਬਟ ਏਦਾਂ, ਲੋਕਲ ਲੈਕੇ ਜਾ ਸਕਦੇ ਤੁਹਾਨੂੰ?
ਹਾਂਜੀ, ਲੋਕਲ ਲੈ ਕੇ ਜਾ ਸਕਦੇ ਐ। ਤੇ ਆਓਟ ਆਫ਼ - ਸਟੇਸ਼ਨ ਏਦਾਂ ਕੁਛ ਨਹੀਂ ਲੈ ਕੇ ਜਾਂਦੇ ਹਾਂਜੀ।
ਫਿਰ ਰਾਜਸਥਾਨ ਦਾ ਟ੍ਰਿਪ ਕਰ ਲੋ, ਰਾਜਸਥਾਨ ਸਾਈਡ ਬਹੁਤ ਵਧੀਆ ਵਾ। ਉੱਥੇ ਕੋਈ ਡੇਂਜਰ ਏਰੀਆ, ਵੀ ਨਹੀਂ ਹੈਗਾ। ਪਰ ਉਹ ਤੁਹਾਨੂੰ ਹਜੇ ਗਰਮੀਆਂ ਨੇ ਗਰਮੀਆਂ ਚ ਤਾਂ ਕੋਈ ਜਾਣ ਦਾ ਫਾਇਦਾ ਨਹੀਂ। ਸਰਦੀਆਂ ਦੇ ਵਿੱਚ ਬੰਦਾ ਉੱਥੇ ਜਾਵੇ। ਅਕਤੂਬਰ ਨਵੰਬਰ ਚ ਉੱਥੇ ਫਿਰ ਵੈਦਰ? ਵਧੀਆ ਹੋ ਜਾਂਦਾ ਵਾ। ਦਿਨ ਦਾ ਵੀ, ਤੇ ਰਾਤ ਦਾ ਵੀ,
ਹਾਂਜੀ-ਹਾਂਜੀ! ਕੋਈ ਨਹੀਂ ਅਸੀਂ ਬਣਾਵਾਂਗੇ ਜੀ, ਮੈਂ ਇਹਨਾਂ ਨੂੰ ਕਹੂੰਗੀ। ਤੇ ਸਾਨੂੰ ਵੀ ਕਿਤੇ ਘੁਮਾ ਲਓ ਵੀ ਕਿਤੇ। ਗਰਮੀ ਬਹੁਤ, ਚਲੋ ਗਰਮੀ ਛੱਡੋ, ਅੱਗੇ ਮੌਸਮ ਸਹੀ ਹੋ ਜਾਣਾ। ਬਰਸਾਤਾਂ ਤੋਂ ਬਾਅਦ, ਚਲੋ ਉਦੋਂ ਹੀ ਲੈ ਜਾਓ ਕਿਤੇ।
ਮਤਲਬ ਕਿ ਘੁੰਮਣ ਇਹ ਹੁੰਦਾ ਕਿ ਮਾਇੰਡ ਫਰੈਸ਼ ਹੋ ਜਾਂਦਾ ਵਾ। ਤੇ ਨੈਗੇਟਿਵ ਚੀਜ਼ਾਂ ਮਾਈਡ ਚੋਂ ਨਿਕਲ ਜਾਂਦੀਆਂ ਨੇ। ਬੰਦਾ ਜਾਂਦਾ ਰਿਫਰੈਸ਼ ਹੋ ਕੇ, ਫਿਰ ਵਾਪਸ ਘਰੇ ਆਉਂਦਾ ਹੋਵੇ। ਨਾਵੇ ਸਿਰੋ ਕੰਮ ਸਟਾਰਟ ਕਰਦਾ ਵਾ। ਹੈਨਾ।
ਹਾਂਜੀ-ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ ਤੇ ਨਾਲੇ ਮਤਲਬ ਬ? ਬੱਚਿਆਂ ਦਾ ਵੀ ਇੰਜੋਏਮੈਂਟ ਹੋਜੂਗਾ। ਬੱਚੇ ਆਪ ਕਹਿੰਦੇ ਆ। ਵੀ ਕਿਤੇ ਜਾਂਦੇ ਨੀ ਸਾਨੂੰ ਲੈ ਕੇ। ਤੇ ਤਾਂ
ਪਤਾ ਗੱਲ ਕੀ ਹੈ। ਜੇ ਅਸੀਂ ਬਾਹਰ ਜਾਵਾਂਗੇ, ਕੁਦਰਤੀ ਚੀ ਚੀਜ਼ ਨਵੀਂ ਕੁਦਰਤ ਦੀ ਜਿਹੜੀ ਚੀਜ਼ਾਂ ਉਹ ਦੇਖਾਂਗੇ। ਬੱਚੇ ਵੀ ਦੇਖਣਗੇ ਕੀ ਚੀਜ਼ਾਂ ਨੇ ਹੈਨਾ। ਉਹ ਨਵਾਂ ਉਹਨਾਂ ਲਈ ਇੱਕ ਨਵਾਂ ਐਕਸਪੀਰੀਅੰਸ ਹੋਣਾ। ਬ ਬੱਚਿਆਂ ਵਾਸਤੇ।
ਹਾਂਜੀ! ਹੁਣ ਦੇਖੋ ਕੋਈ ਬੱਚਾ? ਦੇ ਨਾਲ ਕੋਈ, ਜਿਵੇਂ ਹੁੰਦਾ ਹੈ। ਫਰੈਂਡ ਵਗੈਰਾ, ਉਹ ਬੱਚਿਆਂ ਨੂੰ ਸਕੂਲੇ ਗੱਲ ਕਰਦੇ। ਅਸੀਂ ਉੱਥੇ ਗਏ ਸੀ, ਅਸੀਂ ਉੱਥੇ ਗਏ ਸੀ। ਛੁੱਟੀਆਂ ਚ, ਹੈਨਾ ਸਾਡੇ ਬੱਚੇ ਕਹਿੰਦੇ, ਅਸੀਂ ਤਾਂ ਕਿਤੇ ਗਏ ਨਹੀ,? ਸਾਨੂੰ ਪਾਪਾ, ਸਾਡੇ ਲੈ ਕੇ ਹੀ ਨਹੀਂ ਗਏ। ਹਾਂਜੀ, ਅਸੀਂ ਗਏ ਨਹੀਂ ਅਸੀਂ ਘਰੇ ਹੀ ਸੀਗੇ। ਸਾਰੀ ਗਰਮੀ ਘਰੇ ਹੀ ਕੱਟ ਲਈ। ਤੇ ਪਹਿਲਾਂ ਨਾਨੀ ਦੇ ਘਰੇ ਚੱਲ ਜਾਂਦੇ ਸੀ ਐਤਕਿ ਉੱਥੇ ਵੀ ਨਹੀਂ ਗਏ
ਅੱਛਾ
ਹਾਂਜੀ
ਕਿਸ ਵਾਰ ਤੁਸੀਂ ਮਤਲਬ ਘਰੇ ਹੀ ਕੱਤਾ ਹੋ ਸਾਰਾ ਟਾਈਮਾ
ਹਾਂਜੀ-ਹਾਂਜੀ-ਹਾਂਜੀ ਹਾਂਜੀ ਹੋਰ ਤੁਸੀਂ ਦੱਸੋ ਤੁਸੀਂ ਗਏ ਸੀ ਕਿਤੇ ਘੁੰਮਣ
ਮੈਂ ਤਾਂ ਇਥੇ ਸਾਲ ਮੈਂ ਵੀ ਕਿਤੇ ਨਹੀਂ ਗਿਆ ਹਰ ਸਾਲ ਜਾਈਦਾ ਸੀ ਕਦੇ ਸ਼ਿਮਲਾ ਕਦੇ ਮਨਾਲੀ ਹਿਮਾਚਲ ਹਿਮਾਚਲ ਵੀ ਗਏ ਸੀ ਸਰ ਪਲੈਨ ਬਣਦਾ ਵੀ ਪਿਆ ਸੀ ਜੰਮੂ ਕਸ਼ਮੀਰ ਦਾ ਬਟ ਉਹ ਥੋੜਾ ਮਨੀ ਸ਼ੋਰਟੇਜ ਕਰਕੇ ਫਿਰ ਕੈਂਸਲ ਕਰਨਾ ਪਿਆ
ਹਾਂਜੀ ਚਲੋ ਵਧੀਆ ਗੱਲ ਹੈ ਤੁਸੀਂ ਤਾਂ ਹਾਂਜੀ ਹਾਂਜੀ ਬਿਲਕੁੱਲ ਚਾਹੀਦਾ ਬਿਲਕੁੱਲ ਚਾਹੀਦਾ ਜੀ ਅੱਜ ਕੱਲ੍ਹ ਤਾਂ ਮਹਿੰਗਾਈ ਵੀ ਇੰਨੀ ਹੈਗੀ ਆ
ਹਾਂਜੀ
ਹਮ ਹਮ
ਕਿ ਲੰਬਾ ਸਫ਼ਰ ਜੇ ਕਰਦੇ ਹਾਂ ਨਾ ਲੰਬਾ ਟਰੈਵਲ ਕਰਦੇ ਹਾਂ ਤਾਂ ਘੱਟੋ ਘੱਟ ਸੱਤ ਅੱਠ ਦਿਨ ਲੱਗ ਜਾਂਦੇ ਆ ਫਿਰ ਉਹਦੇ ਵਿੱਚ ਕਿ ਹੁੰਦਾ ਪੈਸੇ ਵੀ ਲੱਗਦੇ ਆ ਤੇ ਦੂਜਾ ਇਹ ਕੰਮ ਤੋਂ ਛੁੱਟੀਆਂ ਲੈਣੀ ਬਹੁਤ ਔਖੇ ਹੁੰਦੀਆਂ ਅੱਜ ਕੱਲ੍ਹ ਤੁ ਸਾਨੂੰ ਪਤਾ ਹੀ ਪ੍ਰਾਈਵੇਟ ਜੋਬ ਦੇ ਵਿੱਚ ਤਾਂ ਕਿੰਨੀ ਦਿੱਕਤ ਹੈਗੀਆਂ ਨੇ
ਹਾਂਜੀ ਦਿੱਕਤਾਂ ਆਂਦੀਆਂ ਨੇ ਹਾਂਜੀ ਬਿਲਕੁਲ ਹਮ
ਸਰਕਾਰੀ ਹੋਵੇ ਫਿਰ ਚਲ ਕੋਈ ਦਿੱਕਤ ਨੀ ਬੰਦਾ ਛੁੱਟੀ ਛੁੱਟੀ ਲਾ ਲੈਂਦਾ ਵਾ ਪ੍ਰਾਈਵੇਟ ਵਿੱਚ ਬਹੁਤ ਮੁਸ਼ਕਿਲ ਨਾਲ ਛੁੱਟੀਆਂ ਮਿਲਦੀਆਂ ਨੇ
ਹਾਂਜੀ ਹਾਂਜੀ ਕੋਈ ਨੀ ਮੈਂ ਆਪਣੇ ਹਸਬੈਂਡ ਨੂੰ ਵੀ ਸਮਝਾਵਾਂਗੀ ਥੋੜਾ ਜਿਹਾ ਤੇ ਇਹਨਾਂ ਨੇ ਤੁਹਾਡੇ ਬਾਰੇ ਵੀ ਦੱਸਾਂਗੇ ਕਿ ਉਹ ਜਾਂਦੇ ਹੈ ਇੱਧਰ ਉੱਧਰ ਘੁੰਮਣ ਤੇ ਆਪਾਂ ਦੇਖਦੇ ਹਾਂ ਇਕੱਠੇ ਜਾਣ ਦਾ ਫਿਰ ਪਲੈਨ ਬਣਾਵਾਂਗੇ
ਬਿਲਕੁੱਲ ਜੀ ਬਿਲਕੁੱਲ ਜਰੂਰ
ਹਾਂਜੀ ਫਿਰ ਘੁੰਮਣ ਲੈ ਚੱਲਿਉ ਸਾਨੂੰ ਵੀ
ਹਾਂ ਜੀ ਜ਼ਰੂਰ ਜੀ ਜ਼ਰੂਰ ਚਲੋ ਕੰਪਨੀ ਮਿਲ ਜਾਏਗੀ ਵਧੀਆ ਫੈਮਲੀ ਦੇ ਨਾਲ ਹੈ ਨਾ ਇੱਕ ਨਾਲ ਦੋ
ਵਧੀਆ ਰਹਿੰਦਾ ਹੈ ਇਹ ਨਾਲੇ ਜਦੋਂ ਬਾਰ ਆਪਾ ਘੁੰਮਣ ਜਾਂਦੇ ਨੇ ਜਿੰਨੇ ਜ਼ਿਆਦਾ ਮੈਂਬਰ ਹੁੰਦਾ ਉਹਨਾਂ ਦਾ ਹੀ ਮਜ਼ਾ ਆਂਦਾ
ਹਾਂ ਨਾ ਹੀ ਵਧੀਆ ਰੌਣਕ ਮਿਲਣਾ ਵਧੀਆ ਲੱਗਿਆ ਰਹਿੰਦਾ ਬੰਦਾ ਬੋਰ ਨਹੀਂ ਹੁੰਦਾ ਅੱਛਾ ਹਨਾ ਇੱਕ ਫੈਮਿਲੀ ਦੋ ਤਿੰਨ ਫੈਮਲੀ ਇਕੱਠੀ ਹੋ ਕੇ ਜਾਂਦੀ ਹੈ ਇੱਕ ਟ੍ਰਿਪ ਬਣਾਉਂਦੀ ਆ ਤਾਂ ਫਿਰ ਸਹੀ ਰਹਿੰਦਾ ਵਾ
ਹਾਂਜੀ ਕੋਈ ਨੀ ਇਸ ਵਾਰ ਜੇ ਹਾਂਜੀ ਬਿਲਕੁੱਲ ਸਹੀ ਆ ਖਾਣ ਪੀਣ ਦੀ ਚੀਜ਼ਾਂ ਹੋ ਗਈਆਂ ਹੋਰ ਕਿਤੇ ਵੀ ਜਿਵੇਂ
ਨਾਲ ਗੱਲਾਂ ਬਾਤਾਂ ਕਰਕੇ ਟਾਈਮ ਪਾਸ ਹੋ ਜਾਂਦਾ ਨਾਲੇ ਨਵੇਂ ਬੰਦੇ ਨੂੰ ਮਿਲਦੇ ਤਾਂ ਨਵੇਂ ਬੰਦੇ ਨਾਲ ਜਾਣ ਪਛਾਣ ਵੱਧਦੀ ਆ
ਹਾਂਜੀ ਹਾਂਜੀ ਠੀਕ ਹੈ
ਕੋਈ ਨੀ ਜਰੂਰ ਜੇ ਬਣਿਆ ਪਲੈਨ ਤਾਂ ਜਰੂਰ ਦੱਸਾਂਗੇ ਤੁਹਾਨੂੰ ਜੀ
ਹਾਂਜੀ ਦੱਸਿਓ ਜੀ ਦੱਸਿਓ
ਹੋਰ ਦੱਸੋ ਤੁਸੀਂ ਘਰੇ ਠੀਕ ਆ ਸਭ
ਹਾਂਜੀ ਸਭ ਵਧੀਆ ਜੀ
ਵਧੀਆ ਚਾਹੀਦਾ ਜੀ
ਹਾਂਜੀ ਹਾਂਜੀ ਕੋਈ ਨੀ ਦੱਸਿਓ ਜੀ ਜਦੋ ਤੱਕ ਅਸੀਂ ਰਿਕੁਐਸਟ ਪਾਵਾਂਗੇ ਮੈਂ ਕਿਹਾ ਦੱਸਿਓ ਜੇ ਕਿਤੇ ਜਾਓਗੇ ਘੁੰਮਣ
ਹਾਂਜੀ ਹਾਂਜੀ ਬਿਲਕੁੱਲ ਜੀ ਜ਼ਰੂਰ ਤੁਹਾਨੂੰ ਇਨਫੋਰਮ ਕਰਾਂਗੇ ਅਸੀਂ ਜੇ ਕਿਤੇ ਪਲੈਨ ਬਣਿਆ ਜਲਦੀ ਤੋਂ ਜਲਦੀ ਸਰਦੀਆਂ ਦੇ ਵਿੱਚ
ਠੀਕ ਹੈ ਜੀ, ਠੀਕ ਹੈ, ਉਦੋਂ ਤੱਕ ਅਸੀਂ ਵੀ ਇਹਨਾਂ ਨੂੰ ਸਮਝਾਵਾਂਗੇ ਹਾਂਜੀ। ਜੇ ਮੰਨ ਗਏ ਤਾਂ ਜ਼ਰੂਰ ਚੱਲਾਂਗੇ ਤੁਹਾਡੇ ਨਾਲ ਠੀਕ ਹੈ ਜੀ, ਓਕੇ ਜੀ।
ਓਕੇ ਜੀ, ਸਤਿ ਸ਼ੀ ਅਕਾਲ।
ਸਤਿ ਸ੍ਰੀ ਅਕਾਲ ਜੀ, ਚੰਗਾ ਜੀ।